ਹਾਂਜੀ ਮੈਮ ਸਤਿ ਸ਼੍ਰੀ ਕਾਲ
ਸਸ਼੍ਰੀ ਕਾਲ ਮੈਮ ਕਿਵੇਂ ੳਂ।
ਮੈਂ ਵਧੀਆ ਤੁਸੀਂ ਦੱਸੋ?
ਵਧੀਆ ਮੈਮ
ਮੈਂ ਵਧੀਆ ਮੈਮ ਤੁਸੀਂ ਦੱਸੋ।
ਵਧੀਆ ਮੈਮ ਕੀ ਕਰ ਰਹੇ ਸੀ ਤੁਸੀਂ?
ਕੁਛ ਨੀ ਮੈਮ ਬੱਸ ਹੁਣ ਫ੍ਰਰੀ ਹੋਈ ਸੀਗੀ।
ਠੀਕ ਹੈ ਵਧੀਆ ਚਲੋ ਘਰ ਦੇ ਕੰਮ ਕਰ ਲਏ ਤੁਸੀਂ।
ਹਾਂਜੀ ਹਾਂ ਬਸ ਕੱਪੜੇ ਰਹਿੰਦੇ ਨੇਗੇ ਮਸ਼ੀਨ ਚ
ਠੀਕ ਹੈ ਤੁਸੀਂ ਵੀ ਅਜੇ ਕੱਪੜੇ ਧੋਏ ਨੇ
ਹਾਂਜੀ ਕਿਉਂ ਅੱਜ ਕੀ ਹੈ?
ਅੱਜ ਮੱਸਿਆ ਨਹੀ ਸੀ-
ਹਾਂ ਨਹੀਂ ਅਸੀਂ ਧੋ ਲੈਂਣੇ ਹਾਂ।
ਠੀਕ ਹੈ
ਹਾਂਜੀ ਹਾਂ। ਕਈ ਲੋਕ ਹੁੰਦੇ ਨੇ ਨਾ ਜਿਹੜਾ- ਕਾਫੀ ਵਹਿਮ ਕਰਦੇ ਨੇ ਜਿਵੇਂ ਕਿ ਵੀਰਵਾਰ ਨੂੰ ਨਹੀਂ ਧੋਂਦੇ ਹੈਗੇ।
ਹਾਂਜੀ ਹਾਂ। ਅਸੀਂ ਤਾਂ ਧੋ ਲੈਂਨਦੇ ਹਾਂ ਬਟੇ ਮੱਸਿਆ ਨੂੰ ਨਹੀਂ ਧੋਂਦੇ ਅਸੀਂ।
ਠੀਕ ਹੈ ਤੁਸੀਂ ਮੱਸ ਮਨਾਉਂਦੇ ਹੋਗੇ ਨਾ ਫਿਰ- ਖੀਰ- ਗੈਰਾ ਬਣਾਈ ਹੋਏਗੀ‌।
ਹਾਂਜੀ ਹਾਂ।
ਤੁਸੀ ਮੱਸਿਆ ਮਨਾਦੇ ਹੋ ਨਾ ਅਸੀਂ ਨਹੀਂ ਮਨਾਦੇ-
ਠੀਕ ਹੈ ਬਟ ਅਸੀਂ ਅੱਜ ਭੁੱਲ ਕੇ ਸਾਨੂੰ ਪਤਾ ਹੀ ਨਹੀਂ ਸੀ ਕੀ ਅੱਜ ਮੱਸਿਆ-
ਹਾਂਜੀ ਹਾਂ ਉਹ ਪਤਾ ਨੀ ਨਾ ਲੱਗਦਾ ਹੁਣ ਅੱਜ ਮੈਨੂੰ ਵੀ ਤਾਂ ਪਤਾ ਸੀਗਾ ਕਿ ਅੱਜ ਮੱਸਿਆ ਅੱਜ ਗੁਰੂਦੁਆਰੇ ਚ ਲੋਸਮੈਂਟ ਹੁੰਦੀ ਹੈ ਨਾ ਪਾਠ ਕਰਨ ਤੋਂ ਬਾਅਦ ਦਿਨ ਵਗੈਰਾ ਦੱਸ- ਦੇ ਵੀ ਜੋ ਵੀ ਕੁਛ ਹੁੰਦਾ ਹੈਗਾ ਉੱਥੋਂ ਮੈਨੂੰ ਪਤਾ- ਪਤਾ ਲੱਗਿਆ ਸੀਗਾ ਕਿ ਅੱਜ ਸੰਗਰਾਂਦ ਹੈ ਸ਼ਾਇਦ ਪੂਰਨਮਾਸੀ ਵੀ ਏ। ਪਤਾ ਨੀ- ਕੁਛ ਸੰਗਰਾਂਦ ਸੰਗਰਾਂਦ ' ਮੱਸਿਆ ਇਕੱਠੇ ਨੇ ਹਾਂ ਸੰਗਰਾਂਦ ਤੇ ਮੱਸਿਆ ਦੋਵੇਂ ਇਕੱਠੇ ਨੇ-
ਹਾਂਜੀ ਹਾਂ।
ਚਲੋ ਵਧੀਆ ਗੱਲ ਹੈ ਫੇਿਰ ਹੁਣ ਤੁਸੀਂ ਬਣਾਇਆ ਨੀ ਕੁਛ ਅੱਜ?
ਮਤਲੱਬ ਹਨਾ ਹੁਣ ਦੁੱਧ ਨੀ ਹੁੰਦਾ ਹੈਗਾ ਇਨਾ ਫਿਰ ਅਸੀਂ ਤਾਂ ਕਰਕੇ ਕੁਛ ਬਣਾਇਆ ਨੀ ਹੈਗਾ।
ਦੁੱਧ ਤੇ ਸਾਰਿਆਂ ਦਾ ਇਹੀ ਹਾਲ ਹੋਇਆ ਪਿਆ ਅਸੀਂ ਇੱਥੇ ਚਾਰ ਘਰ ਹ ਚਾਰੋਂ ਦੇ ਚਾਰੋਂ ਘਰ ਅਸੀਂ ਮੁੱਲ ਦੁੱਧ ਲੈ ਰਹੇ ਹਾਂ ਮੱਤਲਬ ਇਹ ਸੀ ਝਾ ਕਿ ਨਾ ਹੋ ਜਾਂਦਾ ਹੈ ਦੁੱਧ ਘੱਟੇ ਪੈ ਜਾਂਦੇ ਆ ਦੁੱਧ ਘੱਟ ਜਾਂਦਾ।
ਹਾਂਜੀ ਹਾਂ ਮੈਂ ਕਿਹਾ ਕਈਆਂ ਦੇ ਘਰੇ ਤਾਂ ਦੋ ਦੋ ਮੱਝਾਂ ਵੀ ਦਿੰਦੀਆਂ ਨੇ
ਹਾਂ ਪਰ ਜ਼ਿਆਦਾ ਤੱਰ ਤੇ ਕਿਸੇ ਦੇ ਘਰ ਹੀ ਹੋਣਾ ਮੱਤਲਬ ਬਹੁਤ ਘੱਟ ਘਰ ਹੋਣਾ ਨਹੀਂ ਜ਼ਿਆਦਾਤਰ ਸਾਰੇ ਮੁੱਲ ਹੀ ਲੈਂਦੇ ਪਏ ਨੇ ਸਾਡੇ ਤੇ- ਤੇ ਸਾਰੇ ਮੁੱਲ ਹੀ ਲੈਂਦੇ ਪਏ ਨੇ-
ਹਾਂਜੀ ਹਾਂ।
ਕਿੰਨੀਆਂ ਕੋਲਸ ਹੋ ਗਈਆਂ ਤੁਹਾਡੀਆਂ?
ਮੇਰੀਆਂ ਮੱਤਲਬ ਮੇਰੀ ਸਾਈਡ ਤੋਂ ਤਾਂ ਏਟੀਂਨ ਹੋ ਗਈਆਂ ਤੇ ਉਧਰੋਂ ਸਿਸੱਟਰ ਏਟੀਨ ਹੋ ਗਈਆਂ ਅਠਾਰਾਂ।
ਠੀਕ ਹੈ।
ਤੇ ਉਓਧਰੋਂ ਵੀ ਲਗਾ ਉਓਧਰੋਂ ਮਤਲਬ ਮ ਸਿਸਟਰ ਲਗਾ ਲੈਂਦੇ ਸੀ। ਉਹਨਾਂ ਨੇ ਪੂਰੀਆਂ ਕਰਨੀਆਂ ਸੀ। ਫੇਰ ਮੈਂ ਕਿਹਾ ਚਲੋ ਕੋਈ ਨੀ ਤੁਸੀਂ ਉੱਧਰੋਂ ਲਗਾ ਲੋੋ।
ਹਾਂ ਅਠਾਰਾਂ ਤੁਹਾਡੀਆਂ ਹੋ ਗਆਂ ਤੇ ਛੇ ਉਓਧਰੋਂ ਆ ਗਈਆਂ ਹੋਣਗੀਆਂ ਤੁਹਾਨੂੰ।
ਹਾਂਜੀ ਹਾਂ।
ਚੌਵੀ ਹੋ ਗਈਆਂ ਚੌਵੀ ਦੇ ਵਿੱਚੋਂ ਕੁਛ ਮੈਂ ਵੀ ਲਗਾਈਆਂ ਸੀ ਤੁਹਾਨੂੰ ਪਰਸੋਂ ਚੌਥੇ
ਹਾਂਜੀ ਹਾਂ।
ਤੁਹਾਡੀਆਂ ਦੇ ਕੋਸ ਫ ਪੂਰੀਆਂ ਹੋ ਗਈਆਂ ਹੋਣਗੀਆਂ।
ਹਾਂਜੀ।
ਚਲੋ ਫਿਰ ਹੋਰ ਕੋਈ ਸਿਸਟਰ ਹੈਗੀ ਹੈ ਤੁਹਾਡੀ ਫਿਰ ਤੁਸੀਂ ਉਹਨਾਂ ਨੂੰ ਦੱਸ ਦੋ ਨਾ ਉਹ ਵੀ ਕਰ ਲੈਣਗੇ ਜਾਂ ਤੁਸੀਂ ਉਹਨਾਂ ਦੇ ਫੋਨ ਨੰਬਰ ਯੂਜ ਕਰ ਲੋ।
ਹਾਂਜੀ ਹਾਂ ਦੇਖਦੀ ਹਾਂ ਮੈਂ ਇੱਕ ਦੋ ਨੂੰ ਪੁੱਛਿਆ ਸੀ ਉਹ ਕਹਿੰਦੇ ਕੋਈ ਉਹ ਨੀ ਹੈਗਾ ਇਹਦੇ ਵਿੱਚ ਮੈਂ ਚਲੋ ਫਿਰ ਠੀਕ ਹੈ ਤੁਹਾਡੀ ਮਰਜੀ ਆ।
ਹਾਂ ਕਿ ਤੁਹਾਡੀ ਮਰਜ਼ੀ ਆ ਸਾਨੂੰ ਤੇ ਤਿੰਨ ਸਾਲ ਹੋ ਗਏ ਨੇ ਇੱਥੇ ਲੱਗੀਆਂ ਸੀ ਤੇ
ਹਾਂਜੀ ਹਾਂ ਮੈਂ ਕਿਹਾ ਸੀ ਮੈਂ ਮੇਰੀ ਮਾਸੀ ਦੀ ਕੁੜੀ ਲ ਲਗਾ ਰਹੇ ਨੇ ਮੈਂ ਵੀ ਉਹਨੂੰ ਵੀ ਦਰਨਿੰਗ ਹੋ ਰਹੀ ਹੈ ਵੀ ਉਹਨੂੰ ਤਿੰਨ ਸਾਲ ਹੋ ਗਏ। ਫਿਰ ਕਈਆਂ ਕਈਆਂ ਨੂੰ ਫੇਰ ਮਨ ਨੀ ਹੁੰਦਾ ਹੈਗਾ ਫੇਰ ਆਪਾਂ ਫੋਰਸ ਵੀ ਕੀ ਕਰ ਸਕਦੇ ਹਾਂ।
ਹਾਂ ਬਸ ਕਈਆਂ ਦੇ ਦਿਲ ਵਿੱਚ ਵਹਿਮ ਹੀ ਹੁੰਦਾ ਕਿ ਫਰੋਡ ਹੋਣਗੇ ਏਦਾਂ ਥੋੜ੍ਹੀ ਹੁੰਦਾ ਹੁਣ ਦੇਖੋ ਕੋਈ ਵੀ ਚੀਜ਼ ਹੈ ਕਰਦੇ ਹ ਆਪਾਂ ਫਰ ਪਤਾ ਲੱਗਦਾ ਵੀ ਆਪਾਂ ਜਦੋਂ ਠੋਕਰ ਪੈਂਦੀ ਹੈ। ਫਿਰ ਪਤਾ ਲੱਗਦਾ ਕਿ ਚੰਗੀ ਚੀਜ਼ ਸੀ ਇੱਕ ਮਾੜੀ ਚੀਜ਼ ਸੀਗੀ ਕਰਕੇ ਹੀ ਦੇਖੋ ਸਭ ਕੁਛ ਕਰਕੇ ਕੀ ਹੀ ਪਤਾ ਲੱਗਦਾ ਜੇ ਬਿਨਾਂ ਫਰੀ ਘਰ ਬੈਠੇ ਰਹੋਗੇ ਤਾਂ ਕੁਛ ਨੀ ਬਣਦਾ ਹੈਗਾ। ਤੁਹਾਡਾ ਗੂਗਲ ਪੇ ਵਾਲੇ ਸਮ ਦਾ ਕੀ ਬਣਿਆ ਚੱਲ ਪਿਆ ਤੁਸੀਂ ਚਲਾ ਲਿਆ ਉਹ
ਹਾਂਜੀ ਹਾਂ ਹੁਣ ਬਸ ਜਾ ਕੇ ਆਣਾ ਬੈਂਕ ਦੇ ਵਿੱਚ ਕੱਲ ਸੰਡੇ ਸੀ।
ਚ ਕ ਘਰ ਬੈਠਿਆਂ ਨੂੰ ਦਿਨਦਾ ਨ ਨਹੀਂ ਨਾ ਪਤਾ ਲੱਗਦਾ ਕੁਛ ਹੁਣ ਬੱਚ ਬੱਚਿਆਂ ਨੂੰ ਛੁੱਟੀਆਂ ਨੇਗੀਆਂ ਵੈਸੇ ਪਤਾ ਚੱਲ ਜਾਂਦਾ ਕਿ ਅੱਜ ਸੰਡੇ ਆ ਇੱਕ ਮੰਡੇ ਆ ਵੀ ਬ ਸਕੂਲ ਜਾਂਦੇ ਸੀਗੇ ਹੁਣ ਬੱਚਿਆਂ ਨੂੰ ਛੁੱਟੀਆਂ ਨੇ ਦਾ ਦਿਨ ਦਾ ਪਤਾ ਹੀ ਨਹੀਂ ਚੱਲਦਾ ਵੀ ਕੀ ਦੇ ਨੇ ਅੱਜ
ਮੈਨੂੰ ਵੀ ਕਈ ਵਾਰੀ ਐ ਹੁੰਦਾ ਹੈ ਵੀ ਅੱਜ ਫਰਾਈਡੇ ਹੈ ਹੁੰਦਾ ਸੈਟਰਡੇ। ਇੱਕ ਦਿਨ ਮੈਨੂੰ ਐਵੇਂ ਸੀ ਵੀ ਸੈਟਰਡੇ ਸੀ ਬਟ ਲੱਗਦਾ। ਸੰਡੇ ਸੀ ਮੈਂ ਕਿਹਾ ਸੰਡੇ ਆ ਕਹਿੰ ਹਾਂਜੀ।
ਕਈ ਨਹੀਂ ਮੈਂ ਤੁਸੀਂ ਮੈਨੂੰ ਦੱਸਿਆ ਕਿ ਅੱਜ ਮੰ ਮੰਡੇ ਹੈ ਮੈਨੂੰ ਨੀ ਸੀ ਪਤਾ ਅੱਜ ਸੋਮਵਾਰ
ਹਾਂਜੀ।
ਮੈਨੂੰ ਤੇਰੇ ਦਿਨ ਦਾ ਪਤਾ ਹੀ ਨਹੀਂ ਹੁੰਦਾ ਬਸ ਮੈਨੂੰ ਐਂ ਬਸ ਚੜ੍ਹ ਗਿਆ ਕੰਮ ਕਰ ਲਓ ਸਾਰਾ ਦਿਨ ਕੰਮ ਕਰੀ ਜਾਓ ਸ਼ਾਮ ਨੂੰ ਫਿਰ ਆਪਣੇ ਘਰ ਦੇ ਕੰਮ ਤੇ ਬੈਠ ਜਾਓ ਤੇ ਸੋ ਜਾਓ ਬਸ ਫਿਰ ਉੱਠ ਲਓ ਘਰ ਦਾ ਕੰਮ ਕਰੋ ਨਲਾਈਨ ਕੰਮ ਕਰੋ ਫਿਰ ਸ਼ਾਮ ਨੂੰ ਘਰ ਦੇ ਕੰਮ ਕਰੋ ਤੇ ਸੋ ਜਾਓ। ਬਸੰਤ
ਹਾਂਜੀ ਹਾਂ ਹੁਣ ਆਪਾਂ ਨੂੰ ਦਿਨ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਮੈਨੂੰ ਵੀ ਹੁਣ ਘਰੇ ਰਹਿਣ ਕਰਕੇ ਦੇਖ ਮੈਂ ਫ਼ੋਨ ਤੇ ਦੇਖਦੀ ਹਾਂ ਵੀ ਅੱਜ ਕੀ ਦਿਨ ਹੈ ਪਤਾ ਹੀ ਨਹੀਂ ਲੱਗਦਾ
ਹਾਂ ਘਰ ਦੇ ਵਿੱਚ ਨੀ ਨਾ ਪਤਾ ਲੱਗਦਾ ਜੇ ਬੱਚੇ ਸਕੂਲ ਜਾਂਦੇ ਹੁਣ ਫਿਰ ਪਤਾ ਲੱਗ ਜਾਂਦਾ ਵੀ ਹਾਂ ਅੱਜ ਇਹ ਦਿਨ ਆ ਅੱਜ ਇਹ ਦਿਨ ਪਰ ਹੁਣ ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ ਤੇ ਦਿਨ ਦਾ ਵੀ ਕੋਈ ਨੀ ਪਤਾ ਲੱਗਦਾ
ਹਾਂਜੀ ਬਸ ਬੱਚਿਆਂ ਦੀ ਵੀ ਥੋੜੀਆਂ ਪੰਦਰਾਂ ਕੁ ਛੁੱਟੀਆਂ ਰਹਿ ਗਈਆਂ ਹੁਣ ਤਾਂ
ਹਾਂ ਬੱਸ ਥੋੜੀਆਂ ਹੀ ਰਹਿ ਗਈਆਂ ਨੇ ਜੀ ਅੱਜ ਹੋ ਗਈ ਪੰਦਰਾਂ ਤੱਰੀਕ ਪੰਦਰਾਂ ਰਹਿ ਗਈਆਂ ਬਾਕੀ ਇੰਨੀ ਗਰਮੀ ਹੈ ਨੀ ਵਿੱਚ ਛੁੱਟੀਆਂ ਵੱਧਾ ਦੇਣ
ਹਾਂਜੀ ਹਾਂ ਨੋਰਮਲੀ ਹੀ ਪੈ ਰਹੀ ਹੈ ਗਰਮੀ ਹੁਣ ਤਾਂ
ਬਾਰਿਸ਼ ਪੈ ਗਈ ਹਾਂ ਪਹਿਲਾਂ ਤਾਂ ਕਾਫੀ ਦਿਨ ਬਹੁਤ ਜ਼ਿਆਦਾ ਸੀ ਸੇਕ ਪੈਂਦਾ ਸੀ ਰੂਮ ਵਗੈਰਾ ਗਰਮ ਹੁੰਦੇ ਸੀ ਏ ਸੀ ਵੀ ਨਹੀਂ ਕੂਲਿੰਗ ਕਰਦੇ ਸੀ ਪੱਖੇ ਤੱਤੀ ਹਵਾ ਮਾਰਦੇ ਸੀ ਪਰ ਹੁਣ ਹੌਲੀ ਹੌਲੀ ਥੋੜਾ ਫਰਕ ਪੈ ਗਿਆ ਕੁਛ ਬਾਰਿਸ਼ ਸੀ ਪੈ ਗ ਨਾ ਬਾਰਿਸ਼ ਕਾਫ਼ੀ ਵਾਰ ਪੈ ਗਈ ਹੈ ਅੱਜ ਸਵੇਰੇ ਵੀ ਬਾਰਿਸ਼ ਦਾ ਮੌਸਮ ਬਣਿਆ ਹੋਇਆ ਸੀਗਾ
ਹਾਂਜੀ
ਤੇ ਤੁਹਾਡਾ ਵੀ ਬਣਿਆ ਹੋਇਆ ਸੀਗਾ ਬਾਰਿਸ਼ ਦਾ ਮੌਸਮ
ਨਹੀਂ ਹੈ ਸ਼ਾਇਦ ਹੈ ਨਹੀਂੀ ਸੀ ਬਟ
ਅੱਠ ਵਜੇ ਤੱਕ ਤੇ ਬਿਲਕੁਲ ਤੁੁੱਪਣੀ ਸੀਗੀ ਹਾਂਜੀ ਅੱਠ ਅੱਠ ਵਜੇ ਤੱਕ ਤੇ ਬਿਲਕੁਲ ਧੁੱਪ ਨੀ ਸੀਗੀ ਅੱਠ ਵਜੇ ਤੋਂ ਬਾਅਦ ਜਿਹੜੀ ਧੁੱਪ ਨਿਕਲੀ ਹੈ ਥੋੜ੍ਹੀ ਬਹੁਤੀ ਹੁਣ ਤੇ ਚਲੋ ਵਧੀਆ ਹੋ ਗਈ ਹੈ ਧੁੱਪ ਪਰ ਜਿਹੜਾ ਸਵੇਰ ਦਾ ਮੌਸਮ ਸੀਗਾ ਉਹ ਬੜਾ ਸੋਹਣਾ ਸੀਗਾ ਬਣਿਆ ਹੋਇਆ ਸੀਗਾ ਬਾਰਿਸ਼ ਵਾਲਾ ਬਣਿਆ ਹੋਇਆ ਸੀਗਾ
ਸ਼ਾਮ ਮੈਂ ਇਹਨੂੰ ਤਾਂ ਦੇਖਿਆ ਨੀ ਹੈਗਾ ਮੈਂ ਬਾਹਰੀ ਨੀ ਨਿਕਲੀ ਅੱਜ
ਠੀਕ ਹੈ ਤੁਹਾਡੇ ਸਾਰੇ ਕੰਮ ਹੋ ਗਏ ਨੇ ਸਫ਼ਾਈ ਵਗੈਰਾ ਹੋ ਗਈ ਹੈ
ਹਾਂਜੀ ਹਾਂ ਸਾਰਾ ਹੋ ਗਿਆ ਬੱਸ ਕੱਪੜੇ ਧੋ ਰਹੀ ਸੀ ਮੈਂ ਹੁਣ ਡੈਡੀ ਦੇ ਸਿਕਾਉਣ ਵਾਲੇ ਰਹਿ ਗਏ ਬਾਕੀ ਤਾਂ ਮੈਨੇ ਸੁਕਾਤੇ ਸੀ
ਠੀਕ ਹੈ ਠੀਕ ਹੈ
ਹਾਂਜੀ ਬਸ ਕੁਛ ਅੱਜ ਮੈਂ ਸਬਜ਼ੀ ਬਣਾਉਣ ਲੱਗ ਗਈ ਸੀ ਤਾਂ ਕਰਕੇ ਫਿਰ ਲੇਟ ਹੋ ਗਈ
ਠੀਕ ਹੈ ਠੀਕ ਹੈ ਨਹੀਂ ਤੁਸੀਂ ਫਿਰ ਅੱਜ ਖੀਰ ਤੇ ਪ੍ਰਸ਼ਾਦ ਨਹੀਂ ਬਣਾਇਆ ਹੈਗਾ
ਨਹੀਂ ਬਣਾਇਆ ਨਹੀਂ ਹੈਗਾ ਅੱਜ
ਠੀਕ ਹੈ
ਹਾਂਜੀ ਸਾਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਅੱਜ ਮੱਸਿਆ ਫਿਰ ਜਦੋਂ
ਫੇਰ ਤੇ ਹੁੰਦਾ ਨਾ ਜੇ ਅਗਰ ਆਪਾਂ ਨੇ ਰੋਟੀ ਖਾ ਲਈ ਹੋਵੇ ਚਲੋ ਫੇਰ ਹੁੰਦਾ ਕਿ ਆਪਾਂ ਮੱਥਾ ਵਗੈਰਾ ਨਹੀਂ ਟੇਕਣਾ ਹੁੰਦਾ ਪਰ ਬਿਨਾਂ ਰੋਟੀ ਖਾਈ ਤੇ ਆਪਾਂ ਟੇਕ ਸਕਦੇ ਹਾਂ ਜਦੋਂ ਮਰਜ਼ੀ ਟੇਕ ਲਓ ਤੁਸੀਂ ਕਿਹੜਾ ਹਜੇ ਰੋਟੀ ਖਾਧਦੀ ਹੋਣੀ ਏ।
ਕਿਵੇਂ ਨਹੀਂ ਅੰਬੋ ਆ ਗਈ ਸਾਡ ਮਤਲਬ ਬਾਹਮਣ ਦੀ ਮਤਲਬ ਆਉਂਦੀ ਹੁੰਦੀ ਹੈ ਰੋਟੀ।
ਅੱਛਾ ਤੁਹਾ ਅੱਛਾ ਤੁਹਾਡੇ ਆ ਉਹਨੂੰ ਖਵਾਾਂਉਦੇ ਹੈ।
ਹਾਂਜੀ ਹਾਂ ਉਹ ਆਏ ਜਦੋਂ ਸਾਨੂੰ ਉਦੋਂ ਪਤਾ ਲੱਗਿਆ ਵੀ ਅੱਜ ਮੱਸਿਆ ਨਹੀਂ ਸਾਨੂੰ ਪਤਾ ਹੀ ਨਹੀਂ ਸੀ।
ਠੀਕ ਹੈ ਠੀਕ ਹੈ ਨਹੀਂ ਸਾਡੇ ਐਵੇਂ ਨੀ ਖਵਾਉਂਦੇ ਹੈਗੇ ਸਾਡੇ ਤੇ ਮਤਲਬ ਕਿ ਏਦਾਂ ਕੱਲਾ ਮੱਥਾ ਹੀ ਟੇਕਦੇ ਆ।
ਹਾਂ ਮੱਥਾ ਵੀ ਟੇਕਦੇ ਨੇ ਸਾਡੇ ਮਤਲਬ ਖੇਤ ਚ
ਹਾਂ ਤੇ ਜਿਹੜੀ ਤੁਸੀਂ ਖਵਾਣ ਵਾਲੀ ਗੱਲ ਕੀਤੀ ਕਿ ਬ੍ਰਾਹਮਣ ਨੂੰ ਖਵਾਉਂਦੇ ਨੇ ਉਹਦੇ ਸਾਡੇ ਦੀਵਾਲੀ ਨੂੰ ਖਵਾਉਂਦੇ ਨੇ।
ਠੀਕ ਹੈ ਸਾਡੇ ਤਾਂ ਹਰ ਮਸਿਆ ਹੀ ਕਰਦੇ ਆ।
ਨਹੀਂ ਸਾਡੇ ਹਰ ਮੱਸਿਆ ਨਹੀਂ ਖਾਂਦੇ ਸਾਡੇ ਇਕੀ ਦੀਵਾਲੀ ਵਾਲੀ ਮੱਸਿਆ ਆਉਂਦੀ ਹੈ ਨਾ ਅ ਚੌਦੇ ਵੀ ਖਾਂਦੇ ਆ ਫਿਰ ਮੌਸ ਨੂੰ ਵੀ ਖਾਂਦੇ। ਦੁਸਹਿਰਾ ਦੀਵਾਲੀ ਮਤਲਬ ਇਹ ਚਾਰ ਚੀਜ਼ਾਂ ਤੇ ਅਸੀਂ ਖਵਾਾਂਂਦੇ ਹਾਂ ਵੈਸੇ ਨੀ ਅਸੀਂ ਕਿਸੇ ਨੂੰ ਰੋਟੀ ਖਵਾਉਂਦੇ ਏਦਾਂ
ਠੀਕ ਐ।
ਹਾਂਜੀ ਹਾਂ।
ਸਾਰਿਆਂ ਦੇ ਆਪਦੇ ਆਪਦੇ ਹੁੰਦੇ ਆ।
ਹਾਂਜੀ ਹਾਂ ਕੋਈ ਕਦੋਂ ਖਵਾ ਨਾ ਉਹ ਬ ਪੁਰਾਣੇ ਬਜ਼ੁਰਗਾਂ ਦੇ ਚਲਾਏ ਹੋਏ ਰੀਤੀ ਰਿਵਾਜ਼ ਨੇ। ਬਸ ਉਹੀ ਆਪਾਂ ਨੂੰ ਚਲਾਣੇ ਭੈਣੇ ਨੇ ਉਹੀ ਚੱਲਣਗੇ ਸਾਰੀ ਉਮਰ ਹੁਣ ਆਪਾਂ ਚਲਾਂਦੇ ਪਏ ਹਾਂ ਫਿਰ ਕਿਸੇ ਹੋਰ ਨੇ ਚਲਾ ਲੈਣੇ ਆ ਕੇ
ਹਾਂਜੀ ਇਹ ਤਾਂ ਹੈ ਤਾਂ ਸਾਰੀ ਲਾਈਫ ਹੀ ਚੱਲਣਗੇ।
ਹਾਂਜੀ ਹਾਂ।
ਬਟ ਆਪਾਂ ਇਹਨਾਂ ਨੂੰ ਛੱਡ ਵੀ ਨੀ ਸਕਦੇ ਹੈਗੇ। ਹੋਣ ਕਿਉਂਕਿ ਛੱਡ ਦੇਦੇਾਂ ਤੇ ਕੁੱਛ ਨਾ ਕੁੱਛ ਗਲਤ ਹੋ ਜਾਂਦਾ।
ਹਾਂਜੀ ਹਾਂ ਨਹੀਂ ਸ਼ਡ ਤੇ ਨੀ ਸਕਦੇ ਆਪਾਂ ਇਹਨਾਂ ਨੂੰ ਹੁਣ ਇਹ ਤੇ ਆਪਣੇ ਇੱਕ ਲਾਈਫ ਦਾ ਤੁਸੀਂ ਹ ਸਹੀ ਸਮਝ ਲੋ। ਕੀ ਇਹ ਤੇ ਹੁਣ ਆਪਾਂ ਨੂੰ ਕਰਨਾ ਹੀ ਹੈ ਤੇ ਕਰਨਾ ਹੀ ਪੈਣਾ।
ਹਾਂਜੀ ਹਾਂ।
ਹੋਰ ਕੀ ਕਰਦੇ ਪਏ ਸੀ।
ਕੁਛ ਨੀ ਬਸ ਵੇਲੀ ਬੈਠੀ ਹੋਈ ਸੀ ਕੰਮ ਕਰਕੇ ਮੈਂ
ਠੀਕ ਹੈ।
ਹਾਂਜੀ
ਚਲੋ ਵਧੀਆ ਹੋ ਗਏ ਸਾਰੇ ਕੰਮ ਤੁਹਾਡੇ ਫਿਨਿਸ਼
ਹਾਂਜੀ ਮੇਰੇ ਤਾਂ ਹੋ ਗਏ ਬਸ ਮੰ ਭਾਂਡੇ ਰਹਿ ਗਏ ਸੀ ਉਹ ਮੰਮੀ ਕਰਨਗੇ ਹੁਣ ਹੁਣੇ ਰੋਟੀ ਖਾ ਕੇ ਹਟੇ ਸੀ ਸਾਰੇ
ਅਸੀਂ ਵੀ ਹੁੰਨੀ ਖਾਂਦੀ ਸੀ ਹਜੇ ਥੋੜਾ ਟਾਈਮ ਨਹੀਂ ਹੋਇਆ ਮੈਂ ਤੇ ਟਾਈਮ ਨਾਲ ਖਾ ਲੈਂਦੀ ਹਾਂ ਮੈਂ ਨੋ ਕੁ ਵਜੇ ਖਾ ਲੈਂਦੀ ਹਾਂ ਸਭ ਤੋਂ ਪਹਿਲਾਂ ਮੈਂ ਹੀ ਖਾਂਦੀ ਹੈ ਕਿਉਂਕਿ ਮੈਂ ਚਾਹ ਪਾਣੀ ਨੀ ਨਾ ਪੀਂਦੀ ਹੈਗੀ। ਮੈਂ ਸਿੱਧਾ ਫਿਰ ਰੋਟੀ ਹੀ ਖਾਂਦੀ ਹਾਂ।
ਮੈਨੂੰ ਤਾਂ ਚਾਹ ਪਾਣੀ ਪੀ ਕੇ ਵੀ ਭੁੱਖਾ ਲੱਗ ਜਾਂਦੀ ਆ। ਬਟੇ ਮੈਨੂੰ ਐਵੇਂ ਹੁੰਦਾ ਵੀ ਨਹੀਂ। ਆਪਣੇ ਉਓਹੀ ਟਾਈਮ ਤੇ ਖਾਊਗੀ ਮੈਂ ਜਦੋਂ ਜਿੰਨੇ ਵਜੇ ਖਦੀ ਆ।
ਫਿਰ ਉਹੀ ਆਦਤ ਬਣ ਜਾਂਦੀ ਹੈ। ਜੇ ਆਪਾਂ ਦੋ ਦਿਨ ਵੀ ਨਾ ਖਾ ਪੀ ਲਈਏ। ਤਾਂ ਫੇਰ ਉਹੀ ਆਦਤ ਬਣ ਜਾਂਦੀ ਹੈ।
ਹੁਣ ਨਾ ਕੁਝ ਮੈਨੂੰ ਨਾ ਜਾੜ ਕਰਕੇ ਮਤਲਬ ਮੇਰਾ ਟਰੀਟਮੈਂਟ ਚੱਲਦਾ ਸੀ ਮੈਨੂੰ ਦਸ ਪੰਦਰਾਂ ਦਿਨ ਰੋਟੀ ਨਹੀਂ ਖਾਧੀ ਹੈਗੀ। ਉਸ ਤੋਂ ਬਾਅਦ ਫੇਰ ਮੈਨੂੰ ਹਾਂਜੀ ਹਾਂ ਡੈਡ ਕਰਵਾਈ ਹੈ ਮੈਂ
ਤੁਸੀਂ ਐਨੀ ਸ਼ੇ ਦੀ ਡੈਡ ਕਰਵਾ ਲਈ ਮੇਰੀ ਤੇ ਆਪ ਇੱਕ ਜਾਰ ਡੈਡ ਹੋਈ ਹੋਈ ਹੈ।
ਫਿਰ ਮੇਰੀ ਜ਼ਿਆਦਾ ਖ਼ਰਾਬ ਹੋਣ ਹੋਣ ਲੱਗੀ ਹੋਈ ਸੀ ਉਹ ਕਹਿੰਦੇ ਵੀ ਹੁਣੇ ਕਰਵਾ ਲੋੋ ਨਹੀਂ ਤਾਂ ਫੇਿਰ ਬਹੁਤ ਔਖੇ ਹੋਵਾਂਗੇ।
ਹਾਂ ਮੈਂ ਵੀ ਕਰਵਾ ਲਈ ਸੀਗੀ ਡੈਡ ਤੇ ਤੇ ਪਰਵਾਈ ਨਹੀਂ ਹੈਗੀ। ਕਿ ਤੁਸੀਂ ਭਰਵਾਈ ਵੀ ਹੋਣੀ ਹੈ ਕੈਪ ਵਗੈਰਾ ਤੇ ਨਹੀਂ ਚੜਵਾਇਆ?
ਨਹੀਂ ਹਜੇ ਕੈਬ ਮੈਂ ਸੋਚਿਆ ਕੈਬ ਰਹਿਣ ਦਦੇ ਆਂ ਵੀ ਫਿਰ-' ਹੋਊਏ ਇੱਕ ਦਿਨ ਤਾਂ ਨਿਕਲਣੀ ਹੋਈ ਹੈ ਵੀ। ਹਾਂਜੀ ਹਾਂ ਪੰਦਰ ਅਠਾਰਾਂ ਸੌ ਲੱਗਿਆ ਮੇਰਾ ਡੈਡੀ ਕਰਵਾਈ ਦਾ ਪੰਦਰਾਂ ਸੌ ਕੈਪ ਦਾ ਹੋਊਗਾ ਮ ਸੋਚਿਆ ਕਾਹ ਨੂੰ ਪੰਦਰਾਂ ਸੌ ਰੁਪਇਆ ਲਾਣਾ। ਚਲੋ ਛੱਡੋ ਜਿੰਨਾ ਟਾਈਮ ਸਹੀ ਹੈ ਠੀਕ ਹੈ ਨਹੀਂ ਫਿਰ ਕਢਵਾ ਲਾਂਗੇ ਕਿਉਂਕਿ ਉਹਨੇ ਤੱਕ ਨਿਕਲਣੀ ਤਾਂ ਹੈਗੀ ਹੈ। ਕਿਉਂਕਿ ਫਿਰ ਉਹ ਭੁਰੀ ਜਾਂਦੀ ਹੈ ਵਿੱਚ
ਹਾਂਜੀ ਹਾਂ ਚਲੋ ਠੀਕ ਹੈ ਆਪਾਂ ਨੈਕਸਟ ਕਾਲ ਚ। ਕਰਦਿਆਂ ਵਾਂ।
ਹਾਂਜੀ ਹਾਂ ਠੀਕ ਹੈ।